ਗੱਲ ਜੀਹੀਕ
ਸਤਿ ਸ਼੍ਰੀ ਅਕਾਲ ਜੀ
ਹੋਰ ਜੀ ਕਿਆ ਕਰ ਰਹੇ ਹੋ ਕੈਸੇ ਹੋ
ਵਧੀਆ ਜੀ ਹੁਣ ਤੇ ਮੈਂ ਕੰਮ ਕਰਦੀ ਪਈ ਸੀ ਹੂਨੇ
ਹਾਂ ਬਾਈ
ਹਾਂਜੀ ਕੰਮ ਕਰਦੇ ਪਇ ਸੀ
ਕੀ ਕੰਮ ਕਰ ਰਹੇ ਸੀ
ਮੈਂ ਕਰਦੀ ਪਈ ਸੀ ਪ੍ਰੈੱਸ
ਕੱਪੜੇ ਪ੍ਰੈਸ ਕਰ ਰਹੇ ਹੋ ਹੈ
ਹਾਂਜੀ ਹਾਂਜੀ ਕੱਪੜੇ ਪ੍ਰੈਸ ਕਰ ਰਹੇ ਹਾਂ
ਅੱਛਾ ਅੱਛਾ
ਹਾਂਜੀ ਵਧੀਆ ਜੀ ਵਧੀਆ ਜੀ ਵਧੀਆ ਜੀ
ਵਧੀਆ ਹੀ ਹੋਣਾ ਚਾਹੀਦਾ ਨਾ
ਹਾਂਜੀ ਹਾਂਜੀ
ਹੋਰ ਕੁਛ
ਵਧੀਆ ਜੀ ਬਸ ਤੁਸੀਂ ਦੱਸੋ ਹੁਣ
ਜਿਹੜਾ ਇੱਕ ਬੇਟੀ ਬੇਟੀ ਪੜਾਓ ਬੇਟੀ ਬਚਾਓ ਤੇ ਕੀ ਕੁੱਛ ਹੈਗਾ ਤੁਹਾਡੇ ਵਿਚਾਰ ਮਤਲਬ ਕਿੱਦਾਂ ਸਮਝ ਤੁਸੀਂ ਅੱਜ ਕਿੱਦਾਂ ਸਮਝੋ ਇਸ ਚੀਜ਼ ਨੂੰ
ਵਧੀਆ ਜੀ ਇਹ ਕਿਆ ਮਤਲਬ ਕਿ
ਪਹਿਲੇ ਤੋਂ ਮੁਕਾਬਲੇ ਹੁਣ ਕਿੰਨਾ ਕੁ ਫਰਕ ਹੈਗਾ ਇਹਦੇ ਵਿੱਚ
ਅ ਹੁਣ ਤੇ ਬਹੁਤ ਫਰਕ ਅਹ ਬਹੁਤ ਫ਼ਰਕ ਪੈ ਗਿਆ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪਹਿਲੇ ਕੀ ਪਹਿਲੇ ਕੀ ਹੁੰਦਾ ਸੀ ਪਹਿਲੇ ਲੋਕ ਆਪਣੇ ਘਰੋਂ ਕੁੜੀਆਂ ਨੂੰ ਬਾਹਰ ਨਹੀ ਕੱਢਦੇ ਸੀ ਆਪਣੇ ਘਰ ਹੀ ਬਠਾਂਦੇ ਸੀ ਮਤਲਬ ਕਿ ਜਿੱਦਾਂ ਹੀ ਛੋਟੀ ਜਿਹੀ ਹੋਈ ਚੌਦਾਂ ਪੰਦਰਾਂ ਸਾਲ ਤੱਕ ਦੀ ਵਿਆਹ ਕਰਵਾਤਾ ਲੇਕਿਨ ਹੋਣ ਸਭ ਕੁਛ ਬਦਲ ਗਿਆ ਬਹੁਤ ਜ਼ਿਆਦਾ ਬਦਲ ਗਿਆ
ਹਾਂਜੀ -ਹਾਂਜੀ ਹੁਣ ਤਾਂ ਬਹੁਤ ਚੇਂਜ ਹੋ ਗਿਆ ਜੀ ਹਾਂਜੀ
ਹਾਂਜੀ -ਹਾਂਜੀ ਬਿਲਕੁਲ -ਬਿਲਕੁਲ ਹੁਣ ਕੀ ਹੈਗਾ ਜੀ ਅਗਰ
ਪਹਿਲੇ ਲੋਕੀ ਡਰਦੇ ਦਿੰਦੇ ਸੀ ਡਰਦੇ ਸੀ ਤੇ ਕੁੜੀ ਨੂੰ ਪਾਲਨੀ ਪਾਣੀ ਵਚਣਾ ਤੇ ਐ ਹੋ ਜਾਏਗਾ ਉਹ ਹੋ ਜਾਏਗਾ-ਚ ਤੇ ਹੁਣ ਤੇ ਕੋਈ ਡਰ ਨੀ ਹੈ। ਸੇਫਲੀ ਹੈ ਕੁੜੀ ਬਾਹਰ ਜਾ ਹਾਂਜੀ।
ਹਾਂਜੀ। ਬਿਲਕੁਲ -ਬਿਲਕੁਲ ਪਹਿਲੇ ਲੋਕ ਪੜਾਈ ਪੁੜਈ ਪਹਿਲੇ ਲੋਕ ਪੜ੍ਹਾਈ ਪੜ੍ਹਈ ਕਰਵਾਉਣ ਤੋਂ ਡਰਦੇ ਸੀ। ਲੇਕਿਨ ਅੱਜ ਕੱਲ੍ਹ ਲੋਕ ਵੂਮੈਨ ਜਿਹੜੀ ਕੁੜੀਆਂ ਹੇਗੀਆ, ਉਹ ਆਜ਼ਾਦ ਹੈਗੀਆਂ ਬਿਲਕੁਲ ਪੜ੍ਹਾਈ ਵੀ ਕਰ ਰਹੀਆਂ। ਪੜ੍ਹਾਈ ਦੇ ਨਾਲ ਨਾਲ ਅਪਣਾ ਕੰਮ ਵੀ ਕੋਈ ਨਾ ਕੋਈ ਛੋਟਾ ਮੋਟਾ ਕਰ ਹੀ ਰਹੇ ਨੇ।
ਹਾਂਜੀ। ਵੀਰੇ ਤੇ ਹੁਣ ਹਾਂਜੀ। ਜਿੱਦਾਂ ਮੁੰਡੇ ਹੁੰਦੇ, ਉਸ ਟਾਈਮ ਮਤਲਬ ਕੀ ਕੁੜੀ ਜ਼ਿਆਦਾ ਹੀ ਕਰਦੀ ਹੈ।
ਹਾਂਜੀ- ਹਾਂਜੀ ਬਿਲਕੁਲ- ਬਿਲਕੁਲ ਬਿਲਕੁਲ -ਬਿਲਕੁਲ ਜੀ। ਹਾਂਜੀ। ਅਗਰ ਮੁੰਡਾ ਪੜ੍ਹਾਈ ਕਰਦਾ ਤਾਂ ਮੁੰਡਾ ਸਿਰਫ ਅਪਣੇ ਵਸ ਹੁੰਦਾ ਲੇਕਿਨ ਅਗਰ ਕੁੜੀ ਪੜਾਈ ਪੜ੍ਹ ਗਈ ਪੜ੍ਹ ਲਈ, ਪੜ੍ਹ ਲਏਗੀ ਨਾ ਕੁੜੀ ਤੇ ਉਹ ਅਪਣੇ, ਅਪਣੇ ਵਾਸਤੇ ਤਾਂ ਹੈ ਹੀ ਹੈ। ਅਪਣੇ ਪਰਿਵਾਰ ਵਾਸਤੇ ਵੀ ਹੈਗੀ ਉਹ ਆਪਣੇ ਤੋਂ ਮਤਲਬ ਵਿਆਹ ਤੋਂ ਵਸ ਵਿਆਹ। ਤੋਂ ਬਾਅਦ ਆਪਣੇ ਹਸਬੈਂਡ ਵਾਸਤੇ, ਆਪਣੇ ਬੱਚਿਆਂ ਵਾਸਤੇ ਬਹੁਤ ਫ਼ਰਕ ਪੈਂਦਾ ਸੀਗਾ ਨਾ। ਲੇਕਿਨ ਪਹਿਲੇ ਏਦਾਂ ਦਾ ਕੁਛ ਨੀ ਹੁੰਦਾ ਸੀ ਪਹਿਲੇ ਤੇ, ਪਹਿਲੇ ਤਾਂ ਕੁੜੀਆਂ ਨੂੰ ਘਰੋਂ ਬਾਹਰ ਹੀ ਨਹੀਂ ਕੱਢਦੇ ਸੀ ਨਾ।
ਉੰਝ ਅਸੀਂ। ਜਿੱਦਾਂ ਹੁਣ ਦੀ ਕੁੜੀਆਂ ਹੈ ਤੇ ਪਹਿਲੇ ਕੀ ਹੁੰਦਾ। ਛੇਤੀ ਵਿਆਹ ਕਰਾ ਦੇਂਦੇ ਸੀ। ਮਾਪੇ ਤੇ ਹੁਣ ਨੀ ਕਰਾਉਂਦੇ। ਤੇ ਕੁੜੀ ਉਹ ਖੁਦ ਵੀ ਨੀ ਕਰਦੀ ਉਹਨੂੰ ਅਹ। ਲਗਦਾ ਚੇਂਜ ਆ ਗਿਆ ਮਤਲਬ ਕਿ ਦੇਖ ਦੇਖ ਕੇ ਨਾ ਲੋਕਾਂ ਨੂੰ। ਕਿੱਦਾਂ ਰਹੇ ਇਹ ਕਰਦੇ ਹੈ। ਤੇ ਅਪਣੇ ਸਟੈਂਡ ਹੋਣੇ ਲੱਗੀਆਂ ਕੁੜੀਆਂ ਦੇਖ ਦੇਖ ਕੇ ਨਾ।
ਹਾਂਜੀ। ਸਹੀ ਗੱਲ ਹੈ ਤਾਂ ਬਿਲਕੁਲ ਸਹੀ ਗੱਲ ਹੈ। ਨਹੀਂ ਹਜੇ ਵੀ ਬਹੁਤ ਲੋਕ ਐਸੇ ਹੈਗੇ ਨੇ ਜਿਹੜੇ ਇਸ ਚੀਜ਼ ਤੋਂ ਥੋੜਾ ਪਰੇ ਰੱਖਦੇ ਨੇ। ਮਤਲਬ ਭੇਦਭਾਵ ਕਰਦੇ ਨੇ ਮੁੰਡੇ ਕੁੜੀ ਚ, ਹਜੇ ਵੀ ਕੋਈ ਲੋਕ ਏਸੇ। ਹੈਗੇ ਨੇ ਜ਼ਰੂਰੀ ਨ ਕਿ ਸਾਰੇ ਹੀ ਹੋ ਗਏ। ਕਈ ਲੋਕ ਵਿੱਚ ਐਸੇ ਹੈਗੇ ਨੇ, ਜਿਹੜੇ ਐ ਚੀਜ਼ ਤਾਂ ਨਾ ਕਰਦੇ ਨੇ।
ਆਹ ਹੁਣ ਤੇ ਜਾ। ਘੱਟ ਹੀ ਹੈ, ਇਹ ਚੀਜ਼ ਨਾ ਤੇ ਹੁਣ ਇਹ ਦੀ। ਇਹੜੀ ਕੋਈ ਗੱਲ ਹੈ ਹੀ ਨਹੀ ਜੀ ਤੇ ਹੁਣ ਤਾਂ ਕੁੜੀਆਂ ਨੂੰ। ਇਨਾ ਸਮਝਦੇ ਨੀ ਕਿ ਇਹ ਕੁੜੀ ਮੁੰਡਾ ਚ ਘੱਟ ਹੈ ਨਾ।
ਹਾਂਜੀ ਹਾਂਜੀ ਹਾਂਜੀ ਹਾਂ ਨਹੀਂ ਕੁੜੀਆਂ ਹਰ ਚੀਜ਼ ਚੇ ਡਾਕਟਰ ਹੋ ਜੈ, ਇੰਜੀਨੀਅਰ ਹੋ ਜੈ, ਟ੍ਰੇਨ ਵਿੱਚ। ਚਲਾ ਰਹੀਆਂ ਕੁੜੀਆਂ ਮਤਲਬ ਸਾਰੇ ਕੰਮ ਕਰ ਰਹੀਆਂ ਪਲੇਨ ਵੀ ਚਲਾਉਣ ਲੱਗ ਗਈਆਂ ਅੱਜ ਕੱਲ੍ਹ। ਜੱਜ ਵਕੀਲ ਹਰ ਜਗ੍ਹਾ ਤੇ ਅਪਣਾ ਹਾਂਜੀ ਹਰ ਜਗ੍ਹਾ ਤੇ ਅਪਣਾ।
ਜੇ ਮੁੰਡੇ ਕਰ, ਜੇ ਮੁੰਡੇ ਕਰਦੇ ਆ ਉਹੀ ਕੁੜੀਆਂ ਕਰਦੀਆਂ ਅੱਜ ਕੱਲ।
ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਉਹੀ ਗੱਲ ਹੈ ਨਾ ਬਹੁਤ ਫਰਕ ਪੈ ਗਿਆ ਪਹਿਲੇ ਨਾਲ ਉੱਦੇ ਚੇ।
ਹਾਂਜੀ ਬਹੁਤ ਫ਼ਰਕ ਪੈ ਗਿਆ ਜੀ।
ਸਾਰੇ ਖੇਡਾਂ ਖੂਡਾਂ ਮਤਲਬ ਕਿ ਜਿਹੜੀ ਅਜ ਕੱਲ੍ਹ ਦੀਆ ਕੁੜੀਆਂ ਖੇਡ ਰੀਅਨ। ਖੋਜ ਹੋੋਜ ਡਾਕਟਰ ਕੁਛ ਸਭ ਵਿੱਚੀ ਹੈਗੀਆਂ ਨੇ।
ਹਾਂਜੀ ਹੁਣ ਤਾਂ ਹੁਣ ਸਾਰੀ ਕੰਮ ਕਰਦੇ ਪਈ ਹੈ
ਕਿਨੋ ਹੋਯਾਂ ਚੀਜ਼।
ਤਾਂ ਹੀ ਕਰੇਗੇ ਉਹ ਮਾਂ ਮਾਂ ਬਾਪੇ ਜ ਜਿੱਦਾਂ ਆਪਾਂ। ਮਾਂ ਹੁੰਦੀ ਹੈ ਪਿਓ ਹੁੰਦਾ ਹੈ ਜਿੱਦਾਂ। ਆਪਣਾ ਨੂੰ ਸਮਝਾਉਂਦੇ ਹੁੰਦੇ ਹੈ ਤੇ ਕੁੜੀਆਂ ਓਦਾਂ ਹੀ ਸਮਝਦੀ ਹੈ।
ਹਾਂਜੀ-ਹਾਂਜੀ ਇੱਕ ਨਾ ਜਿਹੜੀ ਅ। ਅਗਰ ਆਪਾਂ ਕੁੜੀ ਨੂੰ ਪੜ੍ਹਾਂਨੇ ਹਾਂ ਉਹਦੇ ਚ ਵਿਸ਼ਵਾਸ ਵੱਧਦਾ ਹੈ, ਆਤਮ ਵਿਸ਼ਵਾਸ ਵੱਧਦਾ। ਦੇ ਵਿਸ਼ਵਾਸ ਵੱਧਦਾ ਕਿ ਮੈਂ ਪੜ੍ਹੀ ਹੋਈ ਐ, ਮੈਂ ਕੁਛ ਵੀ ਕਰ ਸਕਦੀ ਹਾਂ। ਹੁਣ ਅਨਪੜ੍ਹਤਾ ਚ ਪਹਿਲੇ ਤਾਂ ਕੀ ਹੁੰਦਾ ਸੀ, ਪਹਿਲੇ ਤੋਂ ਕੁਛ ਵੀ ਨੀ ਹੁੰਦਾ ਸੀ, ਪਹਿਲੇ ਕੁੜੀ ਵੱਡੀ ਹੋਈ ਜੀ ਚਲੋ ਵਿਆਹ ਕੀਤਾ ਜੀ। ਚਲੋ ਉਸ ਤੋਂ ਬਾਅਦ ਪਰਿਵਾਰ ਸੰਭਾਲੋ ਜੀ, ਲੇਕਿਨ ਅੱਜ ਦਾ ਟਾਈਮ ਵਿੱਚ ਐਸਾ ਕੁਛ ਨਹੀਂ ਹੈਗਾ। ਅੱਜ-ਕੱਲ ਕਾਰੋਬਾਰ ਵਿੱਚ ਹਰ ਚੀਜ਼ ਵਿਚ ਨਾ ਉਹ।
ਹਾਂਜੀ, ਅੱਜ ਦੀ ਕੁੜੀਆਂ ਤੇ ਘਰ ਵੀ ਸੰਭਾਲਦੀ ਏ, ਤੇ ਬਾਹਰ ਵੀ ਸੰਭਾਲ ਲੈਂਦੀ ਐ। ਤੇ ਬੱਚੇ ਵੀ ਸੰਭਾਲਦੀ ਐ, ਸਾਰਾ ਹੀ ਕੁਛ ਸੰਭਾਲ ਲੈਂਦੀ ਐ।
ਅਗਰ ਬਟ ਕੁੜੀ ਪੜ੍ਹੀ ਹੋਏਗੀ, ਵਿਆਹ ਕਰਕੇ ਜਾਏਗੀ ਘਰ ਤੇ ਉਹ ਦੋਨੋਂ ਤਰਫ਼ ਦਾ ਖਿਆਲ ਰੱਖੇਗੀ, ਆਪਣਾ ਪਰਿਵਾਰ ਵੀ ਪਾਲ ਸਕਦੀ ਐ। ਆਪਣੀ ਐਜੂਕੇਸ਼ਨ ਦੇ ਸਿਰ ਤੇ ਮੰਨ ਲਓ, ਕੱਲ ਨੂੰ ਕੋਈ ਹਾਂਜੀ ਆਪਣੇ ਹਸਬੈਂਡ ਨਾਲ ਜੋਬ ਜੂਬ ਕਰਕੇ ਵੀ
ਡਿਪੈਂਡ ਰਹਿੰਦੀ ਐ ਕੁੜੀਆਂ, ਆਪ ਤੇ ਹੀ ਡਿਪੈਂਡ ਰਹਿੰਦੀਆਂ, ਕਿਉਂਕਿ ਹੁਣ ਇਹ ਨੀ ਹੈ, ਕਿ ਤੇ ਮਾਂ-ਪਿਓ ਤੇ ਡਿਪੈਂਡ ਰਹਿੰਦੀ ਐ। ਘਰ ਵਾਲੇ ਚ ਡਿਪੈਂਡ ਰਹਿੰਦੀ ਐ, ਤੇ ਘਰ ਵਾਲਾ ਕਰੂਗਾ। ਤਾਂਹੀ ਕੁੜੀ ਕੁਛ ਕਰੂਗੀ, ਤਾਂਹੀ ਕੁਛ ਖਾਊਗੀ, ਲੇਉਗੀ। ਤੇ ਹੁਣ ਆ ਓਹੋ ਗੱਲ ਨੀ ਐ, ਹਾਂਜੀ।
ਹਾਂਜੀ-ਹਾਂਜੀ-ਹਾਂਜੀ। ਸਾਨੂੰ ਵੀ ਦੇਖਣਾ ਚਾਹੀਦਾ ਨਾ ਬਈ ਇਹਨਾਂ ਨੂੰ ਕੋਈ ਦਿੱਕਤ ਨਹੀਂ ਆਣੀ ਚਾਹੀਦੀ, ਮਤਲਬ ਇਹਨਾਂ ਦੀ ਅਹ ਸੇਫਟੀ ਵਾਸਤੇ, ਬਿਲਕੁਲ- ਬਿਲਕੁਲ ਸੇਫਟੀ ਵਾਸਤੇ। ਲੇਕਿਨ ਕਈ ਹੁੰਦੇ ਨੇ ਐਵੇਂ ਜਿਹੇ, ਬਸ ਹੁਣ ਕੀ ਕਹਿ ਸਕਦੇ ਆਂ। ਕਈ ਨਿਕਲਦੇ ਨੇ।
ਹਾਂਜੀਹਾਂਜੀ ਬਿਲਕੁਲ ਹੁੰਦੇ ਐ, ਕਈ ਹੁੰਦੇ ਐ। ਜਿਹੜੇ ਲੋਕਾਂ ਦੀ ਹੁੰਦੀ ਐ ਨੀਅਤ
ਹਾਂ, ਹਾਂਜੀ-ਹਾਂਜੀ।
ਕੁੜੀਆਂ ਨੂੰ ਸਮਝਦੇ ਨੀ ਐ ਕਿ ਸਾਡੀ ਕੁੜੀ ਐ, ਸਾਡੀ ਭੈਣ ਐ। ਇਹ ਨੀ ਸਮਝਦੇ ਕੋਈ-ਕੋਈ ਲੋਕੀ, ਹਾਂਜੀ ਤੇ ਕਈ ਹੁੰਦੇ ਐ ਤੇ ਮੁੰਡੇ ਵੀ ਹੁੰਦੇ ਆ, ਤੇ ਇਹ ਸੋ ਸੋਚਦੇ ਐ ਕਿ ਨਹੀਂ ਸਾਡੀ ਭੈਣ ਐ, ਸਾਡੀ ਜਦੀ ਜਿ ਦਾਂ ਆਪਣੀ ਭੈਣ ਐ, ਓਦਾਂ ਹੀ ਦੂਜੇ ਦੀ ਭੈਣ ਐ ਹਨਾ, ਏਦਾਂ ਹਾਂਜੀ,
ਹੂੰ।
ਵਧੀਆ ਜੀ, ਤੁਸੀਂ ਇਹ ਮੈਨੂੰ ਵੀ ਸਮਾ
ਸਾਨੂੰ ਨਾ ਸੋਚ ਬਦਲਣੀ ਪਏਗੀ, ਕਿ ਅਸੀਂ ਕੁੜੀਆਂ ਨੂੰ ਪੜ੍ਹਾਈਏ। ਸਾਨੂੰ ਮਤਲਬ ਕਿ, ਹਰ ਮਤਲਬ ਇਹਦੇ ਵਾਸਤੇ ਵੀ ਨਾ ਕਿ ਹੋਣਾ ਚਾਹੀਦਾ, ਕਿ ਜਿੱਦਾਂ ਮੀਟਿੰਗ ਹੁੰਦੀ ਐ। ਹਰ ਮਤਲਬ ਕਿ ਅੱਜ ਕ ਸ਼ਹਿਰੀ ਤੇ ਚਲੋ ਹੈ ਹੀ ਹੈ, ਲੇਕਿਨ ਗਾਉਂ ਵਿੱਚ ਅੱਜ ਤੱਕ ਉਹ ਹੈਗਾ, ਜਿਵੇਂ ਗਾਉਂ ਨੀ ਹੁੰਦੇ ਛੋਟੇ- ਛੋਟੇ ਗਾਵਾਂ ਚ ਤੇ ਆਈ ਹੋ ਗਿਆ ਨਾ, ਹਾਂ। ਉਥੇ ਜਾ ਕੇ ਉੱਥੇ ਜਾ ਕੇ ਪਿੰਡਾਂ ਚ ਜਾ ਕੇ ਉਹ ਲਗਾਣਾ ਪੈਣਾ ਨਾ, ਕੀ ਨਾਮ ਐ? ਥੋੜਾ ਜਿ ਮਤਲਬ ਕਿ ਮੀਟਿੰਗ ਮੁਟਿੰਗ ਜੀ ਕਰਨੀ ਚਾਹੀਦੀ ਏ, ਕਿ ਬਿਲਕੁਲ-ਬਿਲਕੁਲ ਸਰਕਾਰਾਂ ਵੱਲੋਂ ਤੇ ਬਹੁਤ ਹੈਗੀ ਹੈ ਬੇ ਬੇਟੀਆਂ ਨੂੰ, ਕੁੜੀਆਂ ਨੂੰ ਸਰਕਾਰ ਵੱਲੋਂ ਵੀ ਕਾਫ਼ੀ ਐਸੀ ਗੱਲ ਨੀ ਐ, ਸਰਕਾਰ ਵੀ ਆਪਣਾ ਪੂਰਾ ਇਸ ਚੀਜ਼ ਤੇ ਜ਼ੋਰ ਦਿੰਦੀ ਐ।
ਚੰਡੀਗੜ੍ਹ ਹੂਆ ਤੇ ਇੱਥੇ ਕੁੜੀ ਸੇਫਲੀ ਰਹਿੰ ਰਹਿੰਦੀ ਐ। ਤੇ ਇੱਥੇ ਜਿ ਜਿੰਨੇ, ਮਰਜ਼ੀ ਟਾਈਮ ਨਿਕਲ ਜਾਂਦੀ ਐ ਕੁੜੀ, ਕੋਈ ਮਤਲ ਮਤਲਬ ਕਿ ਐ ਡਰ ਨੀ ਹੁੰਦਾ ਕੁੜੀਆਂ ਨੂੰ, ਤੇ ਜਿੱਥਾਂ ਆਪ ਅ ਦੂਰ-ਦੂਰ ਸੋਚਿਐ ਉੱਥੇ ਬਹੁਤ ਡਰ ਲੱਗਦਾ, ਕੁੜੀਆਂ ਨਿਕਲ ਨਹੀਂ ਸਕਦੀ। ਕਯੋਂਕਿ ਮੁੰਡੇ ਏ ਏਜੇ ਹੁੰਦੇ ਐ, ਤੇ ਮੁੰਡੇ ਕੀ ਆਦਮੀ ਵੀ ਇੰਦੇ ਐਸੀ ਹੁੰਦੇ ਐ।
ਹੂੰ, ਹੂੰ ਸਈ ਗਾੱਲ ਐ ਜੀ, ਹੁਨ ਕਿਸੇ ਦੇ ਮੈਂ ਕੇਆ ਕਿਸੇ ਦੇ ਮ ਮੱਥੇ ਤੇ ਨੀ ਲਿਖਿਆ ਹੁੰਦਾ ਬੰਦਾ ਕੇਹੋ ਜਾ ਹੈਗਾ।
ਬਿਲਕੁਲ, ਬਿਲਕੁਲ ਹਾਂਜੀ, ਬਾਦ ਵਿੱਚ ਪਤਾ ਲੱਗਦਾ। ਹਾਂਜੀ। ਐ ਤੇ ਗੱਲ ਹੈ ਜੀ ਠੀਕ‌ ਤੁਸੀ ਬੋਲੇਆ, ਥੋਨੂੰ ਅ ਤੁਸੀ ਮੈਨੂੰ ਵੀ ਅ ਚੰਗ੍ਹਾ ਸਮਝਾਤਾ।
ਹਾਂ, ਹਾਂ, ਹਾਂ, ਹੋਰ ਸੁਨਾਓ ਜੀ ਕੀ ਕਾੱਰ ਰੇ ਸੀ।
ਬਾੱਸ ਹੁਨ ਵੇਲੀ ਹੋਈ ਸੀ। ਤੇ ਮੈਂ ਕੇਆ ਚੱਲ ਹਾਂਜੀ, ਹਾਂਜੀ ਨੀ ਹੁਣੇ ਤੇ ਨੀ
ਅੱਛਾ ਚਾ ਨੀ ਪੀਤੀ ਹਜੇ, ਸਾਡੇ ਪੰਜ ਵੱਜ ਗੇ ਤੁਸੀ ਕੈਰੇ ਚਾ ਈ ਨੀ ਪੀਤੀ ਹੈਂ।
ਨੀ ਹਾਲੇ ਤੇ ਮੈਂ ਕਾੰਮ ਕਰਦੀ ਪਈ ਸੀ, ਤੇ ਮਾੜੇ ਜੇ ਕੱਪੜੇ ਪ੍ਰੈਸ ਕਰਕੇ ਸਾਡੀ ਮੰਮੀ ਜੋਬ ਤੇ ਜਾਂਦੀ ਏ ਨਾ, ਤੇ ਕੱਪੜੇ ਪ੍ਰੈਸ ਕਰਕੇ ਲਾ ਰੱਖਦੇ ਆ ਅਸੀ, ਤੇ ਨਾ ਸੁਭੇ ਏਨਾ ਟਾਈਮ ਈ ਨੀ ਹੁੰਦਾ ਕੇ ਕਿਵ ਨਿਆਣੇ ਵੀ ਸਕੂਲ ਜਾਂਦੇ ਐ।
ਹੂੰ, ਹੂੰ, ਸੋਮਵਾਰ ਤੋਵੀ ਜਾਨ ਲੱਗ ਜਾਨਗੇ ਸਕੂਲ ਹਨੀ। ਤੋਆਡੀ ਇੱਕ ਗੁੜ ਇੱਕ ਗੁੜੀਆਂ ਜਾਂਦੀ ਹੋਣੀ ਯਾ ਦੋਨੋ ਬੱਚੇ ਜਾਂਦੇ ਨੇ, ਦੋਨੋ ਗੁੜੀਆਂ ਜਾਂਦੀਆਂ ਨੇ।
ਦੋਨੋ ਕੁੜੀਆਂ ਜਾਂਦੀ ਐ ਸਾਡੀ
ਅੱਛਾ, ਦੋਨੋ ਗੁੜੀਆਂ ਸਕੂਲ ਜਾਂਦੇ ਨੇ
ਹਾਂਜੀ, ਇੱਕ ਪਾਂਚ ਸਾਲ ਦੀ ਏ, ਤੇ ਇੱਕ ਅੱਠ ਸਾਲ ਦੀ ਐ।
ਸਾਲ ਦੀ ਹਾਂਜੀ, ਹਾਂਜੀ ਦਸ ਦਸੇਆ ਸੀ ਤੁਸੀ ਯਾਦ ਐ ਮੈਨੂੰ
ਹਾਂਜੀ, ਹਾਂਜੀ।
ਹੋਰ ਸਨਾਓ
ਵਦੀਆ ਜੀ ਬਸ
ਮੈਰਿਜ ਲਾਈਫ ਠੀਕ ਚੱਲ ਰੀ ਏ।
ਹਾਂਜੀ, ਵਦੀਆ ਚੱਲਦੀ ਪਈ ਐ ਸਾਡੀ ਮੈਰਿਜ ਲਾਈਫ
ਅੱਛਾ ਜੀ।
ਕਈਆਂ ਦੀ ਹੋਂਦੀ ਏ ਐਦਾ ਪੈਲਾ ਐ ਹੋਂਦੀ ਏ ਲੜਾਈ ਝਗੜੇ
ਹਾਂ, ਲੜਾਈ ਝਗੜੇ ਤੇ ਲੜਾਈ ਝਗੜੇ ਤੇ ਆਮ ਹੈਗਾ ਜੀ ਓ ਤੇ ਚੱਲਦਾ ਰੈਂਦਾ ਬਾਸ ਹੁਨ। ਲੜਾਈ ਝਗੜੇ ਵੀ ਏਦਾਂ ਦੇ ਨੀ ਹੋਣੇ ਚਾਈਦੇ ਨਾ ਕੇ ਦੋਨੋਂ ਹਾਂ, ਓ ਤੇ ਹਰ ਘਰ ਦੀ ਕਾਣੀ ਐ, ਬਿਲਕੁਲ ਸਈ ਗਾੱਲ ਐ ਹਾਂਜੀ ਬਿਲਕੁਲ, ਬਿਲਕੁਲ।
ਹੁਨ ਤੇ ਐ ਵੀ ਐ ਨਾ ਕਿ ਕੁੜੀ ਆਪਣਾ ਸਟੈਂਡ ਐ।
ਹਾਂਜੀ, ਹਾਂਜੀ ਬਿਲਕੁਲ ਕੋਈ ਨਾ ਕੋਈ ਕੰਮ ਤਰੀਕੇ ਓਈ ਤਾ ਕੈਰਾ ਅਗਰ ਕੁੜੀ ਪੜੀ ਲਿਖੀ ਹੋਏਗੀ ਤਾ ਓ ਕੁਛ ਵੀ ਕਰ ਸਕਦੀ ਏ, ਐ ਸਿਸਟਮ ਹੈਗਾ ਨਾ ਸਾਰਾ। ਤਾਂਈ ਕੈਰੇਓ ਕੁੜੀਆਂ ਨੂੰ ਬ ਪੜਾਣਾ ਚਾਈਦਾ ਐ ਜ਼ਰੂਰੀ ਐ ਬੋਤ, ਪੜਾਈ ਐਜੂਕੇਸ਼ਨ ਕੁੜੀਆਂ ਲਈ ਬੋਤ ਜੈਦਾ ਜ਼ਰੂਰੀ ਐ।
ਹਾਂਜੀ, ਸਾਡੇ ਅ ਅਸੀ ਤਾ ਆਪ ਸੋਚਦੇ ਤੇ, ਹਾਂਜੀ।
ਤੇ ਓ ਤੇ ਮੁਰਖ ਹੈਗੇ ਨਾ।
ਹਾਂਜੀ। ਅਸੀ ਤਾ ਆਪ ਸੋਚਦੇ ਆ ਸਾਦੀ, ਸਾਡੀ, ਗੁੜੀਆ ਦੋਨੋ ਅੱਛੀ ਚੰਗੀ ਤਰਾਂ ਨਾਲ ਪੜੇ ਤੇ, ਸਟੈਂਡ ਹੋਵੇ ਆਪਣੇ ਪੈਰ ਤਾ
ਸਈ ਗਾੱਲ ਐ, ਬਿਲ
ਤੇ ਜਾਂਹਾ ਦਾ ਓ ਓਦਾ ਸਾਥ ਬਣੂਗਾ ਅਸੀ ਸਾਥ ਈ ਦੇਵੇਗੇ।
ਹਾਂਜੀ, ਹਾਂਜੀ, ਬਿਲਕੁਲ ਸਾਥ ਦੇਨਾ ਚਾਈਦਾ ਜੀ ਬਿਲਕੁਲ ਪ੍ਰੋਪਰ ਸਾਥ ਦੇਨਾ ਚਾਈਦਾ ਓਨਾਂ ਦਾ ਹਾਂਜੀ, ਸਰਕਾਰ ਵੀ ਪੂਰਾ ਸਾਥ ਦੇ ਰਈ ਏ, ਐਸੀ ਗੱਲ ਨੀ ਹੈਗੀ।
ਓਦੇ ਓਨਾਂ ਦੇ ਈ ਲੀਏ ਕਰਦੀ ਹੁੰਦੇ ਆ ਸਾਡੇ ਮਾਂ ਹਾਂਜੀ!
ਚਲੋ, ਚੰਗਾ ਜੀ! ਸਾਸਰੀ ਕਾਲ ਜੀ। ਠੀਕ ਐ ਜੀ।
ਓਕੇ! ਚੰਗਾ ਜੀ, ਚੰਗਾ ਜੀ, ਸਾਸਰੀ ਆ ਕਾਲ ਜੀ।